ਹੈਲੋ ਹਾਂ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬਸ ਵਧੀਆ ਜੀ ਤੁਸੀ ਸੁਣਾਓ
ਠੀਕ ਹੈ ਠੀਕ ਹੈ ਸਭ ਵਧੀਆ ਤੁਸੀਂ ਸੁਣਾਓ ਠੀਕ ਹੋ
ਫਿਰ ਤਾਂ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਕੀ ਮੇਰੇ ਆ ਫੰਕਸ਼ਨ ਤੁਹਾਡਾ ਸਹਣੇ ਫੰਕਸ਼ਨ ਸੀ ਕੋਈ
ਹਾਂਜੀ ਫੰਕਸ਼ਨ ਸੀਗਾ ਮੈਰਿਜ ਸੀਗੀ ਫਰੈਂਡਲੀ ਪੁੱਛੋ ਨਾ ਗਰਮੀ ਨੇ ਮੱਤ ਮਤੀ ਉੱਤੋਂ ਕੱਪੜੇ ਗਰਮੀ ਚ ਬੰਦਾ ਸਮਝ ਨੀ ਆਉਂਦੀ ਕੀ ਕਰੇ ਹੋ ਨਾ ਤੁਹਾਨੂੰ ਪਤਾ ਹ ਵਿਆ ਜਾਣਾ ਕਿੜਾ ਸੌਖਾ ਏ ਹਾਂਜੀ ਸਮਾਂ ਜੀ ਇੱਕ ਤਾਂ ਪਹਿਲੇ ਲੈ ਕੱਪੜੇ ਲੈਣੇ ਕਰਨੇ ਉਹ ਨਿ ਸਮਝ ਆਉਂਦੀ ਫੇਰ ਉਸ ਤੋਂ ਬਾਅਦ ਨਾ ਮੇਕਅਪ ਚੱਜ ਹੁੰਦਾ ਨਾ ਕੁਛ ਚਲੋ ਵਿਆਹ ਵਾਲਾ ਹਾਲ ਤਾਂ ਮੰਨਿਆ ਇ ਸੀ ਹਾਲ ਹੁੰਦਾ ਉਹ ਇਹ ਮਗਰ ਇਹ ਕਿ ਜਿਹੜਾ ਆਉਣਾ ਜਾਣਾ ਤਿਆਰ ਹੋਣਾ ਇਹ ਬੜਾ ਔਖਾ ਹੈ
ਹਾਂਜੀ ਹਾਂਜੀ ਉਹ ਤਾਂ ਹੈ ਨਾ ਗਰਮੀ ਚ ਦਿਲ ਹੀ ਨੀ ਕਰਦਾ ਕੁਛ ਕਰਨ ਦਾ ਨਾ ਖਾਣ ਦਾ ਨਾ ਪੀਣ ਦਾ ਨਾ ਨਾ ਘੁੰਮਣ ਦਾ
ਪਾਣੀ ਪੀ ਪੀ ਕੇ ਕੇ ਪੀ ਪੀ ਕੇ ਬੁਰਾ ਹਾਲ ਹੋ ਗਿਆ
ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ ਹੁਣ ਹਰੇਕ ਨੂੰ ਗਰ ਹਾਂਜੀ ਗਰਮੀਆਂ ਦੇ ਵਿੱਚ ਤਾਂ ਹਰੇਕ ਨੂੰ ਕੋਈ ਫੈ ਹਰੇਕ ਫੈਸਿਲਿਟੀ ਚਾਹੀਦੀ ਹਰੇਕ ਕਹਿੰਦਾ ਸੀ ਏਸੀਆਂ ਥੇ ਬੈਠੇ ਰਹੀਏ ਬਸ ਕਿੱਧਰ ਹੋਈਏ ਹਿੱਲੀ ਹੁਲੀਆਂ ਨਾ ਕੱਪੜੇ ਇਹੋ ਜਿਹੇ ਪਾਏ ਹੁੰਦੇ ਆ
ਤੁਹਾਨੂੰ ਪਤਾ ਏਸੀ ਹਾਲ ਹੁੰਦਾ ਮਗਰ ਇੰਨੀ ਉਹ ਤੁਹਾਨੂੰ ਪਤਾ ਗੈਦਰਿੰਗ ਕਰਕੇ ਲੋਕਾਂ ਦੇ ਉਹ ਕਰ ਕਰਕੇ ਇਸ ਕਰਕੇ ਕੋਈ ਸਮਝਦੇਓ ਇਸ ਚੀਜ਼ ਦਾ ਵੀ ਕੋਈ ਕੰਮ ਹੀ ਨੀ ਕਰਦੇ ਇਨਿ ਗਰਮੀ ਲਗਦੀ ਉਹ ਵੀ ਸਾਰੀ ਇਨੀ ਸਫੋਕੇਸ਼ਨ ਜੀ ਹੋ ਜਾਂਦੀ ਹੈ
ਹਮ ਖਾਣਾ ਪੀਣਾ ਵੀ ਨਹੀਂੀ ਚੰਗਾ ਲੱਗਦਾ
ਖਾਣਾ ਪੀਣਾ ਕੀ ਬਸ ਬੰਦਾ ਕਹਦਾ ਪਾਣੀ ਪੀ ਜੇ ਜਾਂ ਕੋਲਡ ਡਰਿੰਕ ਪੀ ਲਈ ਜਾਂ ਮੌਜ ਕਰੋ ਮੋਕਟੇਲ ਦੀ ਚ ਬਸ ਉਹਦੇ ਨਾਲ ਹੀ ਪੇਟ ਭੱਰ ਜਾਂਦਾ
ਹਮ ਹਮ
ਉਹ ਤਾਂ ਹੈ
ਪੁੱਛੋ ਨਾ ਬੱਚਿਆਂ ਨੇ ਇੰਨਾ ਤੰਗ ਕੀਤਾ ਨਾ ਕੁਛ ਕਹਿਣ ਦੀ ਹਾਦ ਹੀ ਨੀ ਬੱਚੇ ਆਪਣਾ ਗਰ ਕਰਕੇ ਉਹ ਪਰੇਸ਼ਾਨ ਕਰਦੇ ਨੇ ਆਹ ਹਾਂ ਛੋਟੇ ਬੱਚੇ ਤੁਹਾਨੂੰ ਪਤਾ ਤੇ ਹੈ ਪਰੇਸ਼ਾਨ ਕਰਦੇ ਹੈ ਨੇ ਗਰਮੀ ਚ ਚਲੋ ਬਾਕੀ ਸਭ ਤਾਂ ਬਹੁਤ ਵਧੀਆ ਸੀ ਮਗਰ ਇਹ ਗਰਮੀ ਕਰਕੇ ਬੜੀ ਪਰੇਸ਼ਾਨੀ ਹੋਈ ਆਣਾ ਜਾਣਾ ਵੀ ਤੁਹਾਨੂੰ ਪਤਾ ਬਾਹਰ ਆਉਣਾ ਜਾਣਾ ਕਿਹੜਾ ਸੌਖਾ ਹੈ
ਤਿਆਰ ਤਾਂ ਬਾਹਰੋਂ ਹੀ ਹੋ ਕੇ ਜਾਣਾ ਪੈਂਦਾ ਜੀ ਘਰੋਂ ਬਾਹਰ ਨਿਕਲਾਂਗੇ ਤਾਂ ਗਰਮੀ ਹੈ ਭਾਵੇਂ ਇਹ ਕਾਰ ਚ ਵੀ ਏਸੀ ਲੱਗਿਆ ਹਾਲ ਚ ਵੀ ਏਸੀ ਲੱਗਿਆ ਲੇਕਿਨ ਜਿਹੜੇ ਕੱਪੜੇ ਹੈ ਉਹ ਔਖੇ ਕਰਦੇ ਐ।
ਹਾਂ, ਓਹੀ ਐ ਨਾ ਹੂੰ, ਫੇਰ ਇੰਨੀ ਦੂਰ ਜਾਣਾ ਆਣਾ ਸਫ਼ਰ ਕਰਨਾ ਕਿਹੜਾ ਸੌਖਾ।
ਪਹਿਲਾਂ ਆਪਾਂ ਪਹਿਲਾਂ ਵਿਆਹ ਦੀ ਤਿਆਰੀ ਕਿੰਨੇ ਤੋਂ ਵੀ ਕਿੰਨਾ ਔਖਾ ਲੱਗਦਾ।
ਉਹ ਪੁੱਛੋ ਨਾ ਮੈਂ ਬੜੀ ਮੁਸ਼ਕਿਲ ਆ ਸ਼ੋਪਿੰਗ ਕੀਤੀ ਆ ਬੜੀ ਮੁਸ਼ਕਿਲ ਆ ਐਨੀ ਗਰਮੀ ਚ ਬੜਾ ਔਖਾ ਹੋ ਗਿਆ ਸੀ ਜਾਣਾ ਟੇਲਰ ਕੋਲ ਹੀ ਨਹੀਂ ਜਾਇਆ ਗਿਆ ਕਿੰਨੇ ਦਿਨ ਤਾਂ ਲੇਟ ਹੀ ਹੋ ਗਏ ਮੇਰੇ ਸੂਟ ਦੇਣੇ ਸੀਣੇ ਦੇਣੇ ਈ ਆ ਮੈਂ ਤਾਂ ਪਤਲੇ ਪਤਲੇ ਜੇ ਲਏ ਮੈਂ ਕਿਹਾ ਮੇਰੇ ਕੋਲ ਨੀ ਮੇਰੇ ਕੋਲ ਇੰਨੇ ਹੈਵੀ ਪਾਏ ਜਾਂਦੇ ਮੈਂ ਤਾਂ ਹਲਕੇ ਹਲਕੇ ਜੇ ਲਏ ਸੀਗੇ
ਹਾਂਜੀ, ਵਿਆਹਾਂ ਦੇ ਵਿੱਚ ਫੇਰ ਬਹੁਤੇ ਹਲਕੇ ਕੱਪੜੇ ਪਾ ਲਓ ਓਹ ਵੀ ਬੁਰੇ ਲੱ ਗਣ ਲੱਗ ਪੈਂਦੇ ਐ।
ਓਵੇਂ ਤਾਂ ਲਏ ਸੀ ਮਗਰ ਇਹ ਲੇ ਕੀ ਮੈਂ ਜ਼ਿਆਦਾ ਉਹ ਨੀ ਕੀਤਾ ਜਿਵੇਂ ਕਿ ਚਮਕ ਦਮਕ ਜੀ ਨੀ ਲਈ ਮੈਂ ਕਿਹਾ ਲਾਈਟ ਲਾਈਟ ਜਾ ਵੇਟ ਦੇ ਬਸ ਹਲਕੇ ਹਲਕੇ ਜੇ ਸਈ ਰਹਿੰਦੇ ਨੇ। ਮਗਰ ਇਹ ਤੁਹਾਨੂੰ ਪਤਾ ਲਾਈਨਿੰੰਗ ਲੱਗ ਕੇ ਭਾਰੀ ਹੋ ਜਾਂਦੇ ਨੇ।
ਹਾਂਜੀ, ਹਿਸਾਬ ਤੋਂ ਓਹੀ ਪੈ ਜਾਂਦਾ ਜੀ।
ਹਾਂ,
ਬੱਚੇ ਅੱਡ ਓਹ ਹੁੱਣ ਦੁਖੀ ਹੁੰਦੇ ਆ ਕਿਉਂਕਿ ਉਹ ਬਚਾਰੇ ਕੀ ਕਰਨ ਕੱਪੜੇ ਇਹੋ ਜਿਹੇ ਪਾਲੇ ਘਰ।
ਉਹਨਾਂ ਕੋਲ ਕਿਹੜਾ ਪਾਏ ਜਾਂਦੇ ਇੱਕ ਘਰ ਤਾਂ ਤੁਹਾਨੂੰ ਪਤਾ ਓਹੀ ਐ ਸਿੰਪਲ ਜੇ ਪਾ ਲਿਆ। ਨਾਈਟ ਸੂਟ ਪਾ ਲਏ ਚਲੋ ਪਾ ਕੇ ਬੰਦਾ ਏਦਾਂ ਰਹਿੰਦਾ ਤੇ ਕਿਤੇ ਜਾਣਾ ਆਣਾ ਫਿਰ ਤੁਹਾਨੂੰ ਪਤਾ ਫੇਰ ਸਾਰਾ ਦੇਖਣਾ ਪੈਂਦਾ।
ਹਾਂਜੀ।
ਵੀ ਵਧੀਆ ਹੋਵੇ ਸਭ ਕੁੱਛ ਵਧੀਆ ਫਿਰ ਪਾਇਆ ਲਾਇਆ ਜਾ ਲਗਾਣਾ ਮੇਕਅਪ ਮੂਕਅਪ ਇਹ ਬੜਾ ਹੋ ਜਾਂਦਾ।
ਹਾਂਜੀ ਹਾਂਜੀ, ਉਹ ਤਾਂ ਹੈ। ਚਲੋ ਆਪਣੇ ਜਿਹੜੇ ਰਿਸ਼ਤੇਦਾਰ ਹੈਗੇ ਆ ਜਿਹੜੇ ਮੇਨ ਹੁੰਦੇ ਆ ਹੁਣ ਚਲੋ ਹੋ ਗਿਆ ਹੋਊਗਾ ਜੇ ਜਿਹੜੇ ਜੋੜੀ ਹੁੰਦੀ ਆ ਵਿਆਹ ਲਈ ਉਹਨਾਂ ਲਈ ਕਿੰਨਾ ਗਰਮੀ ਚ ਵਿਆਹ ਪੈਣਾ ਇੰਨੇ ਭਾਰੇ ਕੱਪੜੇ ਲਹਿੰਗੇ ਚੋਲੀ ਪਾ ਕੇ ਬਹਿਣਾ, ਅਚਕਨਾ ਪਾ ਕੇ ਬਹਿਣੀਆਂ
ਫੇਰ ਉੱਤੋਂ ਇੰਨਾ ਇੰਨਾ ਹੈਵੀ ਉਹ ਜਿਹੜਾ ਜੂਲਰੀ ਪਾਣੀ ਓਹਨਾਂ ਨੇ। ਆਪਾਂ ਤਾਂ ਹਲਕੀ ਵੀ ਪਾ ਲਾ ਤਾਂ
ਹਾਂਜੀ, ਮੇਕਅੱਪ ਕੀਤਾ ਹੁੰਦਾ ਜਿਹੜਾ ਕੁੜੀ ਨੇ ਕਿੰਨਾ ਭਾਰ ਹੈਵੀ ਮੇਕਅਪ ਹੁੰਦਾ ਕੁੜੀ ਦਾ ਉਹ ਵਿਚਾਰੀਆਂ ਦਾ ਤਾਂ ਵੈਸੇ ਹੀ ਬੁਰਾ ਹਾਲ ਹੋ ਜਾਂਦਾ।
ਹੂੰ।
ਫਿਰ ਗਰਮੀ ਦੇ ਵਿੱਚ ਜਿਸ ਘਰ ਵਿੱਚ ਵਿਆਹ ਉਹਨਾਂ ਨੇ ਕੱਠ ਕਰਨਾ ਕਿੰਨਾ ਔਖਾ।
ਪਾਠ ਕਰਨਾ ਕੀ ਮੱਤ ਮਾਰੀ ਜਾਂਦੀ ਐ। ਕੋਈ ਕਹਿੰਦਾ ਜੀ ਅਸੀਂ ਚਾਹ ਨੀ ਪੀਣੀ, ਕੋਈ ਕਹਿੰਦਾ ਚਾਹ ਪੀਣੀ ਐ, ਕੋਈ ਕਹਿੰਦਾ ਪਾਣੀ ਪੀਣਾ, ਕੋਈ ਕਹਿੰਦਾ ਪ
ਹਾਂਜੀ, ਰੋਟੀ ਪਾਣੀ ਨੀ ਮੁੱਕਦੀ ਫੇਰ ਇਹ ਹੁੰਦਾ ਵੀ ਕੋਈ ਨਰਾਜ਼ ਹੀ ਨਾ ਹੋ ਹੋ ਜਾਵੇ ਹਰੇਕ ਨੂੰ ਪੁੱਛਣਾ, ਕਰਨਾ, ਭੱਜਣਾ,
ਹੂੰ, ਗਰਮੀ ਚ ਤਾਂ ਫੇਰ ਵਿਆਹ ਔਖਾ ਬੜੇ ਔਖੇ ਵਿਆਹ ਕੱਟੇ ਜਾਂਦੇ ਆ ਗਰਮੀ
ਫਿਰ ਸਾਰਿਆਂ ਨੂੰ ਏ ਸੀ, ਕਮਰਾ ਚਾਹੀਦਾ ਜਿਹਨੂੰ ਨਾ ਬਿਠਾਓ ਉਹਦਾ ਹੀ ਮੂੰਹ ਬਣ ਜਾਂਦਾ ਏਸੀ ਸਾਨੂੰ ਏਸੀ
ਹਾਂਜੀ ਹਾਂਜੀ, ਉਹ ਤਾਂ ਹੈਈ ਐ ਗਰਮੀ ਬੜੀ ਐ। ਜਾ ਸਕਦਾ ਤਾਂ ਇੱਕ ਤਾਂ ਫੇਰ ਹਾਂਜੀ
ਗੱਦੇ ਡਾਲੋ ਕੁੱਛ ਕਰੋ ਅੱਜ ਕੱਲ ਤਾਂ ਇਹ ਵੀ ਨੀ ਫੈਸ਼ਨ ਰਿਹਾ ਅੱਜ ਕੱਲ ਤਾਂ ਸਾਰਿਆਂ ਨੂੰ ਆਪਣੇ ਆਪਣੇ ਕਮਰੇ ਚ
ਹੁਣ ਤਾਂ ਹੋਟਲਾਂ, ਦੇ ਵਿੱਚ ਹੀ ਬੁਕਿੰਗ ਕਰ ਦਿੰਦੇ ਆ ਜੀ ਸਾਰੇ ਜਾਣੇ।
ਹਾਂ ਐਂਜ ਹੀ ਕੀਤਾ ਸੀ, ਫਿਰ ਉਹਨਾਂ ਦੇ ਉਹਨਾਂ ਦੇ ਘਰ ਵੀ ਇਨੀ ਜਗ੍ਹਾ ਨਹੀਂ ਸੀ। ਫਿਰ, ਉਹਨਾ ਨੇ ਇਹੀ ਕੀਤਾ ਹੋਟਲ ਚ ਹੀ ਬੁੱਕ ਕੀਤੇ ਸੀ, ਸਾਡੇ ਵੀ ਰੂਮ ਬੁੱਕ ਸੀ ਗੇ ਹੋਟਲ ਚ, ਉਹਨਾਂ ਨੇ ਆਪ ਹੀ ਹੋਟਲ ਚ ਜਾ ਕੇ ਵਿਆਹ ਕੀਤਾ। ਉਹਨਾਂ ਨੇ ਘਰ ਦਾ ਨਾ ਪਾਏ ਵੈਸੇ
ਹੁਣ ਤਾਂ ਰਿਵਾਜ਼ ਚਲੇ ਗਿਆ ਜੀ, ਹੁਣ ਤਾਂ ਆਪਣੇ ਘਰ ਕੋਈ
ਹਾਂ, ਉਹਨਾਂ ਨੇ ਹੋਟਲ ਚ ਜਾ ਕੇ ਹੀ ਕੀਤਾ। ਹਾਂ। ਫਿਰ, ਉਹਨਾਂ ਨੇ ਸਾਨੂੰ ਹੋਟਲ ਚ ਹੀ ਸਿੱਧਾ ਕਿਹਾ ਸੀ, ਤੁਸੀਂ ਪਹਿਲੇ ਹੀ ਦੱਸ ਦਿਓ, ਜਿੰਨੇ- ਜਿੰਨੇ ਆਨਾ ਉਹਨਾਂ ਨੇ ਪਹਿਲੇ ਹੀ ਪੁੱਛ ਲਿਆ ਸੀ। ਕਿੰਨੇ- ਕਿੰਨੇ ਬੰਦੇ ਆ ਰਹੇ, ਫਿਰ ਉਹਨਾ ਨੇ ਉਸ ਹਿਸਾਬ ਨਾਲ ਨਾ ਕਮਰੇ ਬੁੱਕ ਕਰ ਲਏ ਸੀ ਮੈਨੂੰ ਸਗੋਂ ਕਿਹਾ, ਮੈਂ ਕਿਹਾ ਚਲੋ ਵਧੀਆ ਕੀਤਾ, ਮੈਂ ਤਾਂ ਚਲੋ ਉਹਨਾਂ ਦੇ ਘਰ ਜਾਣਾ ਹੀ ਸੀਗਾ। ਫਰੈਂਡ ਜੇ ਅਸੀਂ ਪਹਿਲੇ ਚਲੀ ਗਈ ਸੀਗੀ ਬਾਕੀਆਂ ਨੂੰ ਤਾਂ ਉਹਨਾ ਨੂੰ ਸਿੱਧਾ ਹੋਟਲ ਹੋਟਲ ਚ ਹੀ ਕੀਤਾ ਸੀ, ਰਿਸ਼ਤੇਦਾਰ ਨੇ ਹੋਟਲ ਚ ਹੀ ਆਏ ਸੀ।
ਹਾਂਜੀ ਹਾਂ, ਹੁਣ ਤਾਂ ਜੀ ਇਵੇਂ ਹੀ ਹੁੰਦਾ, ਹੁਣ ਰਿਸ਼ਤੇਦਾਰ ਘਰ ਆਉਂਦੇ ਹੀ ਨੀ ਹੈਗੇ। ਅਗਲੇ ਟਾਈਮ ਟੂ ਟਾਈਮ ਆਂਦੇ, ਕਹਿੰਦੇ ਹੋਟਲਾਂ ਚ ਰਹਿਣਗੇ ਉੱਥੇ ਨਿਕਲ ਜਾਂਗੇ।
ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਹਰ ਇਕ ਘਰ ਦਾ ਅਪਣਾ ਹਿਸਾਬ ਹੁੰਦਾ।
ਹਾਂਜੀ -ਹਾਂਜੀ, ਇਹ ਨਾ ਵੀ ਸਾਰਿਆਂ ਨੂੰ ਸਹੀ ਹੁੰਦਾ, ਹੁਣ ਇੰਨੇ ਬੰਦੇ ਘਰ ਚ ਇਕੱਠੇ ਕਰਨੇ, ਇੰਨੇ ਤਾਂ ਏਸੀ ਹੁੰਦੇ ਨੀ ਇੰਨੇ ਕਮਰੇ ਹੁੰਦੇ ਆ, ਘਰਾਂ ਦੇ ਵਿੱਚ ਲੱਗੇ ਹੁੰਦੇ ਆ ਫੇਰ ਹਰੇਕ ਨੂੰ ਫੈਸਿਲਿਟੀ ਦੇਣੀ ਤੇ ਫਿਰ ਰੋਟੀ, ਪਾਣੀ ਅਸੀੇ ਪਹਿਲਾਂ ਵੱਖਰਾ ਬਣਾਓ ਸਿਸਟਮ ਸਾਰਾ ਹੁਣ, ਹੁਣ ਦਾ ਇਹੀ ਹੋ ਗਿਆ, ਹੋਟਲਾਂ ਦੇ ਵਿੱਚ ਕਰੋ। ਉਥੇ ਆਪ ਵੀ ਰਵੋ, ਨਾਲ ਮਹਿਮਾਨਾਂ ਨੂੰ ਵੀ ਠਹਿਰਾਓ ਤੇ ਬਸ
ਹਾਂ ਇਹ ਤਾਂ ਹੈ।
ਹਾਂਜੀ। ਚਲੋ ਇਹ ਤਾਂ ਚਲੋ ਜਿੰਨਾਂ ਕੋਲ ਪੈਸਾ ਜੀ, ਉਹਨਾਂ ਦਾ ਸਰਿਆ ਜਿੰਨਾ ਵਿਚਾਰੇ ਪੂਰੇ ਸੁਰੇ ਉਹਨਾਂ ਲਈ ਕਿੰਨਾ ਔਖਾ ਹੈ, ਗਰਮੀ ਚ ਵਿਆਹ ਕਰਨਾ ਜਿਨਾਂ ਕੋਲ ਤਾਂ ਪੈਸਾ, ਉਹ ਤਾਂ ਆਪਣੇ ਦੋ ਇੱਕ ਹੋਟਲ ਥਾਂ ਦੋ ਹੋਟਲ ਵੀ ਬੁੱਕ ਕਰ ਲੈਣਗੇ, ਸਾਰਾ ਕੁੱਛ ਹੋਜੂਗਾ ਏਸੀ ਵਾਲੇ ਵੀ ਕਰ ਲੈਣਗੇ, ਜਿਹੜੇ ਵਿਚਾਰੇ ਪੂਰੇ -ਸੁਰੇ ਹੈ ਉਹਨਾਂ ਲਈ ਕਿੰਨਾ ਔਖਾ।
ਹਮ ਮੈਂ ਸਗੋਂ ਕਿਹਾ, ਮੈਂ ਕਿਹਾ ਤੈਨੂੰ ਕੀ ਲੋੜ ਪਈ ਸੀ ਇਨੀਂ ਗਰਮੀ ਚੱਕਰ ਹੈ ਜੀ, ਥੋੜਾ ਮੌਸਮ ਚੇਂਜ ਹੋ ਜਾਂਦਾ ਕਰ ਲੈਂਦੇ ਹੋ। ਮੁੜਾ ਹੋਏ ਉਹ ਕਹਿੰਦੀ ਬਸ ਉਹ ਏ ਮੁੰਡੇ ਵਾਲੇ ਨੀ ਮੰਨੇ ਉਹ ਕਹਿੰਦੇ, ਬਸ ਜਲਦੀ ਕਰੋ ਹਾਂ।
ਹਾਂਜੀ ਉਹੀ ਹੈ ਨਾ, ਬਸ ਕੀ ਸਾਰੇ ਪਾਸੇ ਦੇਖਣਾ ਪੈਂਦਾ ਹੈ, ਹਾਂਜੀ। ਜੀ ਹਾਂਜੀ, ਅੱਜ -ਕੱਲ ਬੱਚੇ ਵੀ ਰਾਜੀ ਹੁੰਦੇ ਆ ਜੀ।
ਹਮ ਉਹ ਕਹਿੰਦੇ ਇੱਕ ਦਿਨ ਦਾ ਵਿਆਹ ਤੁਸੀਂ ਕਰ ਲਓ, ਇਹ ਨੀ ਪਤਾ ਕਿ ਜਿਹੜੇ ਅੱਗੇ ਪਿੱਛੇ ਫੰਕਸ਼ਨ ਹੁੰਦੇ ਉਹ ਵੀ ਤਾਂ ਹੈ ਨਾ।
ਹਾਂਜੀ -ਹਾਂਜੀ, ਉਹ ਤਾਂ ਹੈ ਜੀ। ਸਾਰੇ ਫੰਕਸ਼ਨ ਦੇਖਣੇ ਪੈਂਦੇ ਆ, ਸਾਰੇ ਹੁੰਦੇ ਆ ਮਹਿੰਦੀ ਦੀ ਰਾਤ। ਹੁੰਦੀ ਹੈ, ਸਾਰਾ ਕੁਛ ਹੁੰਦਾ, ਤੇ ਉਹ ਵੀ ਤਾਂ ਦੇਖਣੀ ਪੈਂਦੀ ਹੈ।
ਮੁੰਡੇ, ਵਾਲਿਆਂ ਦੇ ਕੋਈ ਰਿਸ਼ਤੇਦਾਰ ਬਾਹਰੋਂ ਆਏ ਹੋਏ ਸੀ। ਸੀਗੇ, ਉਹ ਦੀ ਪਤਾ ਨੀ ਭੈਣ ਕੇ ਕੌਣ ਤੇ ਫੇਰ ਉਹਨੇ ਜਾਣਾ ਸੀਗਾ। ਹੁਣ ਕਰਦੋ, ਫਿਰ ਉਹਨਾਂ ਦਾ ਆਣਾ ਬਾਰ -ਬਾਰ ਔਖਾ ਹੈ।
ਹਾਂਜੀ- ਹਾਂਜੀ, ਉਹ ਤਾਂ ਹੈ ਜਿਹੜੇ ਬਾਹਰਲੇ ਬੰਦਿਆਂ ਨੂੰ ਮਸਾਂ ਟਾਈਮ ਮਿਲਦਾ ਜੀ, ਉਹਨਾਂ ਕੋਲ ਆਉਣ ਨੂੰ।
ਹਾਂ ਫੇਰ ਉਹਨਾ ਨੂੰ ਤਾਂ ਕਰਨਾ ਪਿਆ, ਕਹਿੰਦੇ ਬੜਾ ਉਹ ਏ ਨਹੀਂ ਤੇ ਫੇਰ ਹਮ ਫੇਰ ਆਇਆ ਨੀ ਜਾਣਾ ਜਲਦੀ, ਫੇਰ ਤੁਹਾਨੂੰ ਪਤਾ ਆਪਣੇ ਮੇਨ ਰਿਸ਼ਤੇਦਾਰਾਂ ਬਿਨਾਂ ਤਾਂ ਸਰਦਾ ਵੀ ਨੀ।
ਹਾਂਜੀ, ਉਹ ਤਾਂ ਹੈ ਵੀ ਮੁੰਡੇ ਦੀ ਭੈਣ, ਨਾਲ।
ਹਾਂ ਉਹੀ ਨਾ ਫਿਰ ਫ ਤੇ ਹਾਂ, ਜੇ ਉਹਦਾ ਬਾਹਰ ਦਾ ਬਣਦਾ ਨਾ। ਜੇ ਉਹ ਲੇਟ ਆਉਂਦੀ, ਚਲੋ ਫੇਰ ਇਹ ਸੀਗਾ ਚਲ ਲੇਟ ਹੋ ਜਾਂਦਾ ਹਮ।
ਹਾਂਜੀ ਉਹ ਤਾਂ ਹੈ।
ਹਾਂ ਤਾਂ ਉਹ ਥੋੜਾ ਜਲਦੀ ਕਰਨਾ ਪਿਆ।
ਸਰਦੀਆਂ ਦੇ ਵਿਆਹ ਨਾ ਚਾਹ ਹੀ ਵੱਖਰਾ ਹੁੰਦਾ ਫਿਰ ਤਾਂ ਹਰੇਕ ਖੁਸ਼ੀ ਖੁਸ਼ੀ ਤਿਆਰ ਹੁੰਦਾ ਹੈ ਕੱਪੜੇ ਖਰੀਦ ਦਾ ਸ਼ੋਪ।
ਬੇ ਉਹਦਾ ਨਾ ਇੱਕ ਕਮਰੇ। ਜੇ ਜੇ ਦੋ ਚਾਰ ਵੱਧ ਵੀ ਬਹਿ ਗਿਆ ਤਾਂ ਚ ਕੋਈ ਨੀ ਗਰਮੀ ਚ ਤਾਂ ਇਹ ਨੀ ਨਾ ਹੋ ਸਕਦਾ। ਹਾਂ ਨਾਲੇ ਪਾਣੀ ਇਹ ਪਾਣੀ ਪੂਣੀ ਇਹ ਚੀਜ਼ਾਂ ਦਾ ਥੋੜਾ ਘੱਟ ਜਾਂਦਾ ਹੈ ਗਰਮੀ। ਤਾਂ ਪਾਣੀ ਨਾਲ ਹੀ ਮੱਤ ਮਾਰੀ ਹੁੰਦੀ ਹੈ।
ਹਾਂਜੀ ਹ ਨਾ ਸਰਦੀਆਂ ਜਹੜਾ ਖੁੱਲਾ ਮੌਸਮ ਹੁੰਦਾ ਹੈ ਬ ਬੱਚੇ ਵੀ ਕਿੱਚ ਕਿੱਚ ਨਹੀਂ ਕਰਦੇ ਹੈਗੇ ਖੇਡਦੇ ਰਹਿੰਦੇ ਆ ਆਪਣਾ। ਗਰਮੀਆਂ ਚ ਬੱਚੇ ਵੀ ਤਾਂਥ ਖਿੱਚ ਖਿੱਚ ਕਰਦੇ ਰਹਿੰਦੇ ਆ।
ਹਮ ਹਾਂ ਇਹ ਵੀ ਹੈ ਨਾ ਫਿਰ। ਜਿੰਨੀ ਵਾਰ ਕੋਈ ਤਿਆਰ ਹੋਣਾ ਤਾਂ ਨਹਾਓ ਧੋਵੋ ਫਿਰ ਕੱਪੜੇ ਪਾਓ ਇਹ ਨਾ ਦੂ ਇਹ ਬੜਾ ਸਰਦੀਆਂ ਚ ਤਾਂ ਚਲੋ ਇਹ ਚਲੋ ਇੱਕੋ ਵਾਰ ਕੱਪੜੇ ਪਾਏ ਬੰਦਾ ਸਾਰਾ ਦਿਨ ਪਾਈ ਰੱਖਦਾ।
ਹਾਂਜੀ ਹਾਂਜੀ ਉਹ ਤਾਂ ਹੈ ਹੀ। ਉਹ ਤਾਂ ਫਿਰ ਦੇਖੋ ਸਾਰਾ ਕੁੱਝ ਦੇਖਣਾ ਪੈਦਾ ਚਲੋ ਅਗਲੇ ਦਾ ਬੰਦੇ ਦਾ ਵਧੀਆ ਕੰਮ ਸਰ ਗਿਆ ਹੋ ਜਾਣਾ ਚਾਹੀਦਾ ਸਾਰਾ ਕੁਛ ਟਾਈਮ ਟੂ ਟਾਈਮ ਸਾਰਾ ਕੁਛ। ਅਗਲੇ ਨੇ
ਬਾਕੀ ਜਿੰਦਾ ਜਿਵੇਂ ਲਿਖਿਆ ਉਹ ਹੁੰਦਾ ਆਪ। ਆਪਾਂ ਕੋਈ ਕੁਛ ਨੀ ਕਰ ਸਕਦੇ ਪਰਮਾਤਮਾ ਵੱਲ ਹਾਂ। ਆਪਾਂ ਸੋਚ ਰਹੇ ਤਾਂ ਬੜਾ ਕੁਛ ਆਪਾਂ ਕਹਿ ਰਹੇ।
ਹਾਂਜੀ ਹੋਏ ਤਾਂ ਸੰਯੋਗ ਹੈ ਜੀ ਜਿੱਥੇ ਜਿਵੇਂ ਜਿਵੇਂ ਸੰਯੋਗ ਬਣ ਗ ਉਵੇਂ ਹੋ ਜਾਣੇ ਟਾਈਮ ਟੂ ਟਾਈਮ ਦੀ ਗੱਲਾਂ। ਹਮ, ਹਾਂਜੀ ਕਿਸੇ ਦੇ ਸੰਯੋਗ ਸਾਰੇ ਜੋ ਟੈਮ ਲਿਖਿਆ, ਉਹੀ ਟਾਈਮ ਤੇ ਹੋਣਾ ਸਾਰਾ ਕੁਛ। ਬਸ ਥੋੜਾ ਬਹੁਤਾ ਹੁੰ ' ' ਬੰਦਾ ਕਹਿੰਦੇ ਚਲ ਵੀ ਹੋ ਜਾਵੇ। ਚਲੋ, ਵਧੀਆ ਰਿਹਾ ਹਾਡਾ ਫੰਕਸ਼ਨ। ਚਲੋ ਫਿਰ ਮਿਲਦੇ ਆ, ਫਿਰ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ।